ਹੈਲੋ! ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਹੋਰ ਕੀ ਹਾਲ ਚਾਲ ਨੇ?
ਵਧੀਆ -ਵਧੀਆ ਤੁਸੀਂ ਦੱਸੋ, ਔਰ ਕੀ ਹਾਲ?
ਬਸ ਵਧੀਆ ਜੀ ਵਧੀਆ, ਹੋਰ ਤੁਸੀਂ ਘਰ ਪਰਿਵਾਰ ਕਿੱਦਾਂ ਸਬ?
ਸਭ ਵਧੀਆ, ਮੈਂ ਕਿਹਾ ਚਲੋ ਤੁਹਾਡੇ ਨਾਲ ਗੱਲ ਕਰਾਂ, ਕੀ ਟਾਈਮ ਮੈਨੇਜਮੈਂਟ ਜਿਹੜਾ ਹੁੰਦਾ ਏ, ਉਹ ਕੀ ਹੁੰਦਾ ਏ? ਮਤਲਬ ਤੁਸੀਂ ਜਾਣਦੇ ਹੋ ਕਿ ਟਮ ਮਤਲਬ ਅਸੀਂ ਵਕਤ ਦੀ ਪਾਬੰਦੀ ਸਾਨੂੰ ਸਮੇਂ ਜਿਹੜਾ ਹੁੰਦਾ ਹੈ, ਟਾਈਮ ਹੁੰਦਾ ਉਹਦੀ ਮਤਲਬ ਜੋ ਹੈਗੀ ਕੀਮਤ ਕਿਵੇਂ ਡੈਫੀਨੇ ਕਰਨੀ ਚਾਹੀਦੀ ਹੈ ਕਿ ਦੇਖੋ ਟਾਈਮ ਬੰਦੇ ਦਾ ਬੋਤ ਜਾਦਾ ਕੀਮਤੀ ਹੂੰਦਾ ਐ ਸਾਨੂੰ ਚੌਵੀ ਘੰਟੇ ਮਿਲੇ
ਹੈਲੋ। ਹੈਲੋ। ਹੈਲੋ। ਹੈਲੋ ਵਾਜ਼ ਆ ਰੀ ਐ ਹੈਲੋ। ਹੈਲੋ। ਹੈਲੋ।